ਹੈਲੋ।
ਹਾਂਜੀ ਸਸ਼ ਸ਼੍ਰੀ ਕਾਲ ਜੀ।
ਸਸ ਸ੍ਰੀ ਕਾਲ ਭੈਣ ਜੀ ਹੋਰ ਕੀ ਹਾਲ ਚਾਲ ਏ?
ਬਸ ਜੀ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ?
ਵਧੀਆ-ਵਧੀਆ ਬੜੇ ਦਿਨਾਂ ਬਾਦ ਯਾਦ ਕੀਤਾ ਅੱਜ ਤੁਸੀਂ, ਕੀ ਗੱਲ ਬੜੇ ਬਿਜ਼ੀ ਹੋਏ ਦੇ ਓ ਲੱਗਦੈ।
ਬਸ ਨਾ ਸਾਡੀ ਤਬੀਅਤ ਜੀ ਨੀ ਠੀਕ ਸੀ ਥੋੜੀ ਜੀ।
ਐ ਤਾਂ ਹੈ ਈ ਭੈਣ ਜੀ ਆਪਣਾ ਗਰਮੀ ਵੀ ਬਥੇਰੀ ਪੈਂਦੀ ਪਈਏ ਵੇਖੋ ਤੁਸੀਂ। ਪੰਤਾਲੀ ਡਿਗਰੀ ਦਾ ਟੈਂਪਰੇਚਰ ਈ ਹੋਇਆ ਤਾਂ ਬੰਦਾ ਏ ਸੀ ਚਲਾਓ ਤੇ ਫੇਰ ਕਮਰੇ ਚੋ ਨਿਕਲਣ ਤੇ ਨੀ ਦਿਲ ਕਰਦਾ ਬਾਰ।
ਫਿਰ ਕੰਮ ਵੀ ਕਰਨਾ ਹੁੰਦਾ ਘਰ ਦਾ ਵੀ।
ਐਤਾਂ-ਐਤਾਂ ਹੈ ਈ ਭੈਣ ਜੀ। ਹੁਣ ਵੇਖੋ ਏਸੀ ਚਲਾ ਕੇ ਬੱਚੇ ਵੀ ਅੰਦਰ-ਬਾਰ, ਅੰਦਰ-ਬਾਰ ਕਰਦੇ ਨੇ ਫਿਰ ਜੁਖਾਮ ਜਿਆ ਹੋ ਜਾਂਦਾ ਓਨਾਂ ਨੂੰ ਵੀ।
ਬਸ ਆਈ ਹੁੰਦਾ ਫੇਰ ਗਰਮ-ਸਰਦ ਤੇ।
ਤੇ ਹੋਰ ਤੁਹਾਡਾ ਗਲਾ ਬੈਠਾ ਜਿਆ ਲੱਗਦਾ ਭੈਣ ਜੀ।
ਓਈ ਤਾਂ ਬਸ ਬਿਮਾਰ ਇਸੀ ਗੱਲ ਤੋਂ ਹੋਈ ਪਈ ਐ ਮੈਂ। ਇਸ ਟੈਮ ਤੇ।
ਬਾਰ ਦਾ ਖਾ ਲਿੱਤਾ ਹੋਏਗਾ ਤੁਸੀਂ ਤਲਿਆ-ਮਲਿਆ ਕੁੱਛ, ਜਾਂ ਠੰਡਾ ਕੋਲਡ ਡਰਿੰਕ ਵਗੈਰਾ ਪੀ ਪਿਆ ਹੋਣਗੀਆ।
ਨਿੰਬੂ ਪਾਣੀ ਪੀਤਾ ਸੀਗਾ ਗਰਮੀ ਐੰਨੀ ਸੀ ਓ ਤੋਂ ਬਾਦ ਪੀ ਲਿਆ। ਉਤੋਂ ਬਾਦ ਹੁਣ ਜੁਕਾਮ ਵਗੈਰਾ ਹੋਇਆ ਪਿਐ।
ਐਤਾਂ ਹੈਈ ਨਾ ਆਪਣਾ। ਠੰਡਾ ਪੀ ਲਿੱਤਾ ਹੋਏਗਾ ਜਾਦਾ, ਤੁਸੀਂ ਨਿੰਬੂ ਪਾਣੀ ਵੀ।
ਹਾਂਜੀ, ਬਸ ਪਤਾ ਈ ਨੀ ਚੱਲਿਆ ਉਸ ਟਾਈਮ ਤੇ ਗਰਮੀ ਲੱਗ ਰੀ ਸੀ ਧਿਆਨ ਨੀ ਰਿਆ ਏਨਾ।
ਹੋਰ ਗਰਮੀ ਐਨੀ ਹੋਈ ਦੀ, ਬੰਦਾ ਕਰੇ ਤੇ ਕਰੇ ਕੀ ਦੱਸੋ। ਆਪਨਾ ਦਵਾਈ ਵਗੈਰਾ ਲਿੱਤੀ ਫਿਰ ਤੁਸੀਂ?
ਹਾਂਜੀ-ਹਾਂਜੀ, ਲਿੱਤੀ ਸੀਗੀ ਲਿਤੀ ਹੋਈ ਹੁਣੇ ਵੀ। ਬਸ ਪਤਾ ਈਨੀ ਚੱਲਦਾ ਯਾਰ ਬੰਦਾ ਕਦੋਂ ਬਿਮਾਰ ਹੁੰਦਾ ਏ। ਅ ਇਕ ਤਾ ਕੰਮ ਵੀ ਕਰਨਾ ਪੈਂਦਾ, ਉਸ ਤੋਂ ਬਾਦ ਫਿਰ ਪਤਾ ਵੀ ਨੀ ਚੱਲਦਾ ਕੀ ਹਾਂ ਹੁਣ ਕੀ ਕਰੀਏ ਕੀ ਨਾ ਕਰੀਏ।
ਹੂੰ, ਐ ਤਾਂ ਸਈ ਗੱਲ ਐ ਤੁਹਾਡੀ ਆਪ ਪਣਾ ਧਿਆਨ ਰੱਖੋ ਜਿੰਨਾ ਹੋ ਸਕੇ ਫਰੂਟ ਵਗੈਰਾ ਖਾ ਲਿਆ ਕਰੋ। ਹੋਰ ਬਾਰ ਦਾ ਨਾ ਖਾਣਾ ਬਿਲਕੁਲ ਵੀ।
ਨੀ ਬਾਰ ਦਾ ਵੈਸੇ ਤਾਂ ਖਾਂਦੇ ਨੀ ਘਰ ਈ ਬਣਾਦੇ ਆ, ਏਵੇ ਥੋੜਾ ਬੋਤ ਜਿਵੇਂ ਦਾ ਅ ਕਦੇ ਮਨ ਹੋਵੇ ਤੇ ਘਰ ਈ ਬਣਾਵਾਂਗੇ। ਹੁਣ ਓ ਈ ਗਰਮੀ ਲੱਗ ਰੀ ਸੀ। ਐਨੀ ਜਾਦਾ ਰਸੋਈ ਚ ਖੜੀ ਸੀ ਮੈਂ ਕਿਆ ਚੱਲ ਨਿੰਬੂ ਪਾਣੀ ਬਣਾ ਕੇ ਪੀਂਨੀ ਆ ਓ ਠੰਡਾ ਸੀਗਾ ਓ ਓਦੇ ਨਾਲ ਗਲਾ ਬੈਠ ਗਿਆ ਏ।
ਐ ਤਾਂ ਹੈ ਈ। ਆਪਣਾ ਮੌਸਮ ਏਹੋ ਜਾ ਹੋਏ ਨਾ ਫਿਰ ਬੰਦਾ ਬਿਮਾਰ ਵੀ ਜਲਦੀ ਹੁੰਦਾ ਏ।
ਘਰੋਂ ਨਿਕਲਣ ਦਾ ਦਿਲ ਨੀ ਕਰਦਾ, ਘਰ ਬੈਠ ਕੇ ਫੇਰ ਬੰਦੇ ਦਾ ਜੀ ਨੀ ਲੱ ਕਹਿੰਦਾ, ਸਾਰਾ ਟੈਮ ਘਰ ਵੀ ਬੰਦਾ ਕੀ ਕਰੇ।
ਐ ਤਾਂ ਹੈ ਈ, ਵੇਖੋ ਘਰੋਂ ਨਿਕਲੋ ਪੈਲੇ ਤੇ ਬੰਦਾ ਸੋਚਦਾ ਜਾਈਏ ਨਾ ਜਾਈਏ ਕਮਰੇ ਕੀ ਇੰਨਾ ਟੈਂਪਰੇਚਰ ਹੋਇਆ ਦਾ ਆਪਣਾ ਪੈਂਤੀ, ਛੱਤੀ ਲਾ ਲੋ ਤੁਸੀਂ ਹੈਂ। ਤੇ ਬਾਰ ਤਾਂ ਫਿਰ ਹੱਦ ਈ ਹੋਏਗੀ ਚਾਲੀ, ਫੋਰਟੀ ਟੂ ਆਪਣਾ ਪੰਤਾਲੀ ਟੈਂਪਰੇਚਰ ਹੋਏ। ਗਾ ਬਾਰ ਬੰਦਾ ਕਿਵੇਂ ਨਿਕਲੇ ਦੱਸੋ? ਤੇ ਘਰ ਬੈ-ਬੈ ਕੇ ਵੀ ਬੋਰ ਈ ਹੋਣਾ ਹੁਣ ਕਰਨਾ ਕੀ ਏ।
ਉਹੀ ਤੇ ਮੈਂ ਤਾਂ ਖੁਦ ਨੂੰ ਸੋਚ ਰੀ ਸੀਗੀ ਵੀ ਆਪਾਂ ਕਿਧਰੇ ਜਾਈਏ ਘੁੰਮਣ। ਉਹਨੇ ਚ ਸਾਰੇ ਬਿਮਾਰ ਬੈਠਿਆਂ ਮੈਂ ਕਿਹਾ ਬਸ ਹੋ ਗਈ ਛੁੱਟੀਆਂ ਖਰਾਬ।
ਇਹ ਤਾਂ ਹੈ ਹੀ ਨਾਲੇ ਆਪਣਾ ਟ੍ਰੈਫਿਕ ਬੜਾ ਹੋਇਆ ਤਾਂ ਪਹਾੜੀ ਇਲਾਕਿਆਂ ਤੇ ਤਾਂ ਇੰਨਾ। ਬੰਦੇ ਜਾ ਰਹੇ ਨੇ ਘੁੰਮਣ ਤੇ
ਇਸ ਟਾਈਮ ਤੇ ਹੋਏਗਾ ਹੀ।
ਤੇ ਹੋਰ ਆਪਣਾ ਰਸ਼ ਵੀ ਬੜਾ ਹੋਇਆ ਦਾ ਏ। ਜਾਈਏ ਤੇ ਜਾਈਏ ਕਿੱਥੇ? ਦੱਸੋ ਇੱਕ ਤਾਂ ਨਾ ਮੌਸਮ ਜਾ ਐਹੋੋ ਜਾ ਐ ਨਾਲੇ ਹੁਨ ਤਾਂ ਬ ਚੇੱ ਦੀ ਛੁੱਟੀਆਂ ਚ ਵੀ ਖ਼ਤਮ ਹੋਨ ਨੂੰ ਨੇ। ਦਸ ਪੰਦਰਾਂ ਦਿਨ ਰੈ ਗਏ ਨੇ ਏਨਾਂ ਦੀ ਛੁੱਟੀਆਂ ਨੂੰ ਤੇ ਏਨਾਂ ਨੂੰ ਕਲਪੀ ਦਾ ਕੰਮ ਕਰ ਲੋ ਅਪਣੇ ਪ੍ਰੋਜੈਕਟ ਕਰ ਲੋ ਨਾ ਕੰਮ ਕਰਦੇ ਨੇ ਨਾ ਕੁਛ ਕਰਦੇ ਨੇ ਦੱਸੋ।
ਬਸ ਏਧਰ ਤਾਂ ਕਰਵਾ ਦਿੱਤਾ ਸੀਗਾ ਮੈਂ ਜਿੰਨੇ ਜੋ ਪ੍ਰੋਜੈਕਟ ਵਗੈਰਾ ਓਨਲਾਈਨ ਵਗੈਰਾ ਬਨਨੇ ਸੀ। ਬਨਾਣੇ ਸੀਗੇ। ਬਨਾਣੇ ਤਾਂ ਮੈਨੂੰ ਈ ਪੈਣੇ ਸੀ। ਮੈਂ ਬਣਾ ਤੇ ਪੈਲੇ ਈ ਮੈਂ ਕੇਆ ਐ ਬਾਦ ਚ ਵੀ ਮੈਨੂੰ ਈ ਕੈਣਾ ਬਣਾ। ਫਿਰ ਮੈਂ ਟਾਈਮ ਲਾ ਕੇ ਬਣਾ ਈ ਦਿੱਤੇ ਸਾਰੇ।
ਭੈਣਜੀ ਪ੍ਰੋਜੈਕਟ ਅਪਣੇ ਫੇਰ ਵੀ ਬਨਾ ਦਈਦੇ ਨੇ ਅਸੀ। ਬਾਕੀ ਏਨਾਂ ਜਦਾਂ ਜੇੜਾ ਲਿਖਣ ਦਾ ਕੰਮ ਏ ਓ ਵੀ ਨੀ ਕਰਦੇ। ਯਾਦ ਕਰਨ ਦਾ ਏਨਾਂ ਨੇ ਸਾਰੀ ਛੁੱਟੀਆਂ ਕਾਪ ਪੀਆਂ ਨੀ ਖੋਲੀਆਂ ਹੋਣੀਆਂ ਅਪਣੀਆਂ।
ਓ ਤਾਂ ਹੈ ਈ।
ਤੇ ਹੋਰ ਅਪਣਾ ਸਾਰਾ ਰੂਟੀਨ ਵੀ ਖ਼ਰਾਬ ਕੀਤ ਤਾ ਦਾ ਏ। ਵੇਖੋ ਲੇਟ ਉੱਠਦੇ ਨੇ ਹੁਨ ਜਦੋਂ ਸਕੂਲ ਖੁੱਲਣਗੇ ਤੇ ਏਨਾਂ ਨੇ ਪੈ ਸਭ ਤੋਂ ਪੈਲੇ ਰੋਣਾ ਵੇ ਆਪਨਾ ਸਕੂਲ ਜਾਣ ਦੇ ਨਾਮ ਤੇ। ਕਿਉਂਕਿ ਰੋਟੀਨ ਰੇਆ ਨੀ ਹੁਣ ਤੇ ਹੋਰ, ਸਵੇਰੇ ਜਲਦੀ ਉੱਠ ਠਰਨਾਂ ਦਾ ਰੂਟੀਨ ਹੈ ਨੀ ਹੁਨ ਏਨਾਂ ਦਾ।
ਮੈਂ ਤੇ ਜਿਸ ਟੈਮ ਤੇ ਸਕੂਲ ਖੁੱਲਣ ਹੋਣਗੇ ਨਾ ਉਸ ਤੋਂ ਹਫ਼ਤੇ ਪੈਲੇ ਏਨਾਂ ਜਲਦੀ ਉਠਾਣਾ ਸ਼ੁਰੂ ਕਰ ਦਾਂਗੀ। ਹਫ਼ਤਾ ਤੇ ਡਰਾਮਾ ਕਰਨ ਗੇਈ।
ਤੇ ਹੋਰ ਅਪਨੀ ਚੰਗੀ ਆਦਤਾਂ ਪਈਆਂ ਹੋਈਆਂ ਸੀ ਸਕੂਲ ਜਾਂਦੇ ਸੀ ਤੇ। ਹੁਨ ਸਾਰੀ ਆਦਤਾਂ ਵੀ ਖਰਾਬ ਕਰ ਲਿੱਤੀਆਂ ਏਨਾਂ ਨੇ।
ਓਈ ਸਾਰਾ ਸਾਰਾ ਦਿਨ ਘਰੇ ਬੈਠੇ ਰੇਂਦੇ ਨੇ, ਫੋਨ ਚਲਾਂਦੇ ਰੇਂਦੇ ਨੇ, ਟੀ ਵੀ ਦੇਖਦੇ ਰੇਂਦੇ ਨੇ।
ਤੇ ਹੋਰ ਬੱਚੇਆਂ ਨੇ ਵੀ ਪਾਗਲ ਈ ਹੋਣਾ ਏ ਘਰ ਬੇ ਕੇ। ਵੀ ਹੁਣ ਕੋਈ ਬੁੱਕਾਂ ਖੋਲ ਲੈਣੀਆਂ ਪੜ ਲੈਣੀਆਂ ਨਾ ਜੀ ਨਾ। ਅਪਣਾ ਫੇਰ ਡਰ ਜੇਆ ਲੱਗੇਆ ਰੇਂਦਾ ਗਰਮੀ ਚ ਬਾਰ ਜਾਣਗੇ ਕਿੱਥੇ ਲੂ ਈ ਨਾ ਲੱਗਜੇ ਏਨਾਂ ਨੂੰ।
ਓਈ ਤਾਂ।
ਮੌਸਮ ਐਨਾ ਖਰਾਬ ਜਾ ਹੋਏਆ ਤੇ ਗਰਮੀ ਬੜੀ ਪੈਂਦੀ ਪੀ ਐਸ ਐਸ ਵਾਰ ਐਸ ਵਾਰ ਤਾਂ ਗਲੋਬਲ ਵਾਰਮਿੰਗ ਐੰਨੀ ਹੋਈ ਟੀਏ ਅਪਣਾ ਪ੍ਰਦੂਸ਼ਣ ਵੀ ਐਨਾ ਹੋਏਆ ਦਾ ਦੱਸੋ।
ਬੰਦਾ ਜਾਏ ਤੇ ਕਿੱਥੇ ਜਾਏ? ਹਵਾ ਖਰਾਬ ਪਾਣੀ ਖਰਾਬ ਸਾਰਾ ਕੁਛ ਖਰਾਬ ਹੋਏਆ ਦਾ।
ਗਲਤੀ ਤੇ ਸਾਡੀ ਇਨਸਾਨਾਂ ਦੀ ਈ ਹੈਗੀ ਏ।
ਤੇ ਹੋਰ।
ਜੰਗਲ ਕੱਟ ਕੱਟ ਕੇ ਇੰਨਾ ਕੰਮ ਕਰਤਾ ਐ। ਬਣਾ ਤਾ ਸਬ ਕੁਛ।
ਤੇ ਹੋਰ ਜਿੱਥੇ ਵੇਖੋ ਅਪਣਾ ਫੈਕ ਟਰੀਆਂ ਬਨਦੀ ਪੀ ਐਂ, ਇਂਡਸਟਰੀਯਲ ਏਰੀਆ ਬਨਦੇ ਪੇ ਨੇ ਤੇ ਫੇਰ ਪੋਲਿਊਸ਼ਨ ਈ ਹੋਣਾ ਹੋਰ ਹੋਣਾ ਕੀ ਏ?
ਓਈ ਤੇ, ਔਰ ਜਿੱਥੇ ਜਾਦਾ ਪੇੜ ਹੋਨ ਓਥੇ ਨੀ ਹੁੰਦਾ ਇਨਾ। ਦਿੱਲੀ ਵਰਗੀ ਜਗਾ ਦੇਖੋ ਜਿੱਥੇ ਪੇੜ ਈ ਨੀ ਹੈਗੇ ਓਥੇ ਕਿੰਨਾ ਪੋਲਿਊਸ਼ਨ ਹੈਗਾ ਔਰ ਸਾਡੇ ਪਿੰਡਾਂ ਪੁੰਡਾਂ ਇ ਦੇਖਲੋ ਕਿੱਧਰੇ।
ਤੇ ਐ ਤਾ ਹੈ ਈ। ਓਥੇ ਤਾਂ ਦਿੱਲੀ ਵਰਗੇ ਸੈ਼ਰਾਂ ਚ ਬੜਾ ਬੁਰਾ ਹਾਲ ਏ। ਨਿੱਕੀ ਨਿੱਕੀ ਗਲੀਆਂ ਨੇ ਅਪਣਾ ਤੇ ਪਤਾ ਨੀ ਕਿੰਨੀ ਮੰਜਿਲਾਂ ਬਨਾਈ ਹੋਈਆਂ ਐਂ। ਫਲੈਟ ਉੱਤੋਂ ਉੱਤੋਂ ਉੱਤੋਂ ਬੰਦੇ ਰਈ ਜਾਂਦੇ ਨੇ ਪਤਾ ਨੀ ਕਿਵੇਂ ਸਾ ਵੀ ਕਿਵੇਂ ਲੈਂਦੇ ਨੇ ਆ।
ਮਤਲਬ ਸਾ ਵੀ ਨੀ ਲੇਆ ਜਾਂਦਾ ਮੈਂ ਤਾਂ ਜਾਨੀ ਆ ਨਾ। ਐਵੇਂ ਲੱਗਦੇ ਕਿ ਹਾਏ ਕਿਵੇਂ ਕਿੱਥੇ ਔਰ ਇੰਨੀਆਂ ਗੱਲੀਆਂ ਛੋਟੀਆਂ ਛੋਟੀਆਂ। ਉੱਪਰੋਂ ਤਾਂ ਜੇ ਘਰ ਹੈਗੇ ਨੇ ਓ ਹੋਰ ਛੋਟੇ ਛੋਟੇ ਜੇ ਅੰਦਰ। ਹੈ ਤੇ ਫਲੈਟ ਹੈਗੇ ਨੇ। ਉੱਪਰ ਤੋਂ ਉਪਰ ਲੇਕਿਨ ਅੰਦਰੋਂ ਘਰ ਛੋਟੇ ਨੇ ਸਾਡੇ ਵਰਗੇ ਜੇੜੇ ਏਥੇ ਖੁੱਲੇ-ਖੁੱਲੇ ਘਰਾ ਏਚ ਬੋਤੇ ਟੇਮ ਦੇ ਲਏ ਹੋ ਨਾ ਗਿੱਜੇ ਹੋਣ। ਓ ਨੀ ਰੇ ਸਕਦਾ ਉੱਧਰ ਜਾ ਕੇ ਦਿੱਲੀ ਵਰਗੇ।
ਉੱਥੇ ਜਾ ਕੇ ਘਬਰਾਹਟ ਚ ਜੀ ਹੋਣ ਲੱਗ ਜਾਂਦੀ ਏ ਪਤਾ ਜਨਸੰਖਿਆ ਏਨੀ ਵੱਧੀ ਦੀ ਆਪਣਾ। ਦਿੱਲੀ ਲਾ ਲਓ ਮੁੰਬਈ ਲਾ ਲਓ ਮੁੰਬਈ ਚ ਤਾਂ ਪਿੱਛੇ ਪਾਣੀ ਦੀ ਕਮੀ ਹੋਣਾ ਸ਼ੁਰੂ ਹੋ ਗਈ ਆਪਣੇ ਪਾਣੀ ਘੱਟ ਗਿਆ ਉੱਥੇ ਤਾਂ।
ਜਦ ਏਨਾ ਸਭ ਕੁਛ ਕਰਨਗੇ ਲੋਕੀ ਫਿਰ ਤਾਂਈ ਹੋਏਗਾ।
ਤੇ ਹੋਰ ਏਨਾਂ ਨੇ ਮੁੜਨਾ ਹੈ ਨੀ ਆਪਣਾ ਬੰਦਿਆਂ ਨੇ। ਕਿੱਥੇ ਸੁਣਦੇ ਨੇ ਕਿਸੀ ਦੀ ਗੱਲ ਹੁਣ ਵਖਤ ਵੇਖੋ ਏਨਾਂ ਦੇ ਆਪਣੇ ਜੋਗਾ ਈ ਪਏਗਾ ਸਾਰਿਆਂ ਦੇ ਹੋਰ ਕੀ ਵੇਖੋ।
ਉਈ ਤੇ ਤੁਸੀਂ ਮਤਲਬ ਇਨਾ ਵੀ ਨਾ ਹੋਏ ਨਾ ਵੀ। ਤੁਸੀਂ ਸਾਰਾ ਕੁਛ ਕੱਟੀੇ ਜਾਓ, ਖ਼ਰਾਬ ਕਰੀ ਜਾਓ। ਹੁਣ ਜਿਵੇਂ ਇੰਨੀ ਗਰਮੀ ਪੈਂਦੀ ਏ ਗਰਮੀ ਇੰਨੀ ਗਰਮੀ ਪੈਣ ਦਾ ਕਾਰਨ ਵੀ ਏ ਹੈਗੇ। ਹਾਂ ਪੇੜ ਵਗੈਰਾ ਨੀ ਹੈਗੇ ਪੇੜ ਨੀ ਹੈ ਨਾ ਬਾਰਿਸ਼ ਹੁੰਦੀ ਏ ਨਾ
ਤੇ ਹੋਰ ਆਪਣਾ ਬਰਸਾਤਾ। ਪੈਣਗੀਆਂ ਵੇਖਣਾ ਉਹ ਵੀ ਜ਼ਿਆਦਾ ਪੈਣਗੀਆਂ ਕਿਉਂਕਿ ਪੇੜ ਪੌਦੇ ਹੈ ਨਹੀਂ ਬਰਸਾਤ ਨੂੰ ਰੈਗੂਲੇਟ ਕਰਨ। ਤੇ ਰੋਕਣਾ ਆਸਤੇ ਕਿੱਥੇ।
ਇਹੀਓ ਕੁਛ ਹੋਣਾ ਹੁਣ।
ਯਾ ਤਾਂ ਫਿਰ ਸੁੱਕਾ ਪਏਗਾ ਯਾ ਬਾੜ ਆਏਗੀ ਇੱਕੋ ਚੀਜ਼ ਹੈਗੀ ਵਿਚ ਵਾਲਾ ਕੋਈ ਸਿਸਟਮ ਹੋਏਗਾ ਈ ਨੀ
ਤੇ ਹੋਰ ਅਪਣਾ ਸਾਰਾ ਕੁਛ ਰੈਗੂ ਰੈਗੂਲੇਟ ਰੇਣਾ ਈ ਨੀ ਕੁਛ ਜਦ। ਲੋਕਾਂ ਨੇ ਏ ਸਭ ਕੁਛ ਈ ਕਰਨੇ ਵੇਖੋ ਹੁਣ ਬੰਦਾ ਚੱਲ ਏ ਵੇ। ਮਕਾਨ ਵੀ ਪਾਏ ਨਾ ਨਾਲ ਥੋੜੇ ਬੋਤੇ ਗੁਲਦ ਓ ਰਾਖ ਲਏ ਗਮਲੇ ਰਾਖ ਲਏ ਯਾ ਪੇੜ ਪੌਦੇ ਲਾ ਲਏ ਇੱਕ ਅੱਧਾ ਤੇ। ਠੀਕ ਰੇਂਦੇ ਕਾਫੀ ਫਰੈਸ਼ ਏਅਰ ਤਾਂ ਆਂਦੀ ਏ ਹਵਾ ਤਾਂ ਆਂਦੀ ਏ ਆਪਣਾ
ਹੂੰ ਬਿਲਕੁਲ। ਮੈਂ ਤਾਂ ਖੁਦ ਉਹੀ ਹੁਣ ਘਰ ਆਪਣੇ ਲਗਾਏ ਹੋਏ ਸੀਗੇ ਸਾਰੇ ਲਗਾਏ ਨੇ ਮੈਂ। ਮਤਲਬ ਮੈਨੂੰ ਤਾਂ ਜੇੜੇ ਲੱਗਦੇ ਅੱਛੇ ਲੱਗਦੇ ਨੇ ਓ ਲਗਾਏ ਸੀ। ਮੈਂ ਇੱਕ ਤਾਂ ਮਨੀ ਪਲਾਂਟ ਦਾ ਲਗਾਇਆ ਸੀਗਾ। ਫਿਰ ਇੱਕ ਮੈਂ ਐਲੋਵੇਰਾ ਦਾ ਲਗਾਇਆ ਸੀਗਾ। ਏਕ ਗੁਲਾਬ ਦਾ ਲਗਾਇਆ ਹੋਏ ਐਵੇਂ ਕਰਕੇ ਵੀਟ ਗ੍ਰਾਸ ਹੁੰਦੇ ਜੇੜੀ ਓ ਲਗਾਈ ਹੈਗੀ ਏ ਮਤਲਬ ਐਵੇਂ ਕਰਕੇ ਚੀਜ਼ਾਂ ਹੈਗੀਆਂ ਨੇ ਉਨਾਂ। ਤੇ ਲਗਾਏ ਨੇ ਬੀ ਘਰ ਕੰਮ ਵੀ ਆਂਦੇ ਨੇ।
ਤੇ ਹੋਰ ਐਲੋਵੀਰਾ ਤਾਂ ਵੈਸੇ ਈ ਬੰਦਾ ਮੂੰ ਤੇ ਲਾ ਲਏ ਆਪਣੇ ਵਾਲਾਂ 'ਤੇ ਲਾ ਲਏ। ਕਿੰਨੀ ਵਧੀਆ ਹੁੰਦੀ ਏ ਐਲੋਵੀਰਾ
ਉਹੀ ਤੇ ਮਤਲਬ ਉਸ ਤੱਕ ਪਰ ੳਦੇ ਨਾ ਇਨਾ ਮਤਲਬ ਏਨਾ ਜੇ ਏਨਾ ਵੱਡਾ ਗੁੱਛਾ ਬਣਦੇ ਨਾ ਉਦਾ। ਜਿਵੇਂ ਥੋੜਾ ਜਿਹਾ ਹਲਕਾ ਜਿਹਾ ਵੀ ਸੁੱਕ ਜਾਏ ਜਿਵੇਂ ਦੋ ਤਿੰਨ ਦਿਨ। ਪਾਣੀ ਨਾ ਦਿੱਤਾ ਤੇ ਸੁੱਕ ਗਿਆ ਉਸ ਚ ਥੋੜਾ ਜੇਹਾ ਪਾਣੀ ਫਿਰ ਇੰਨਾ ਯੂਜ ਜ਼ਿਆਦਾ ਹੋ ਜਾਂਦੇ। ਔਰ ਤੁਸੀਂ ਜਿੰਨਾ ਮਰਜ਼ੀ ਤੋੜ ਲਓ ਫਿਰ ਉਦੀ ਓਨੀ ਜ਼ਿਆਦਾ ਦੁਬਾਰਾ ਹੋ ਜਾਂਦੀਆਂ ਨੇ ਨਿਕਲੀਆਂ।
ਏਹ ਤਾਂ ਹੈ ਈ ਵੇਖੋ ਫੇਦੇ ਤਾਂ ਨੇ ਫਿਰ ਆਪਣਾ। ਚਾਏ ਘਾਰ ਬੰਦਾ ਕੋਈ ਚੀਜ਼ ਈ ਓਗਾ ਲੇ ਤੇ। ਹੁਨ ਗੁਲਾਬ ਵੀ ਵੇਖ ਲੋ ਤੁਸੀਂ ਆਪਣਾ ਘੱਟ ਤੋਂ ਘੱਟ ਐ ਫਰੈਗਰੈਂਸ ਤਾਂ ਰਏਗੀ ਘਾਰ ਏਚ। ਨਾਲੇ ਸੋਣੇ ਲੱਗਦੇ ਨੇ ਡੈਕੋਰੇਸ਼ਨ ਜੀ ਲੱਗਦੀ ਏ ਆਪਨਾ। ਐਂਟਰੀ ਤੇ ਈ ਰੱਖੇ ਹੋਨ ਨਾ ਕਿਸੀ ਨੇ ਗਮਲੇ ਤੇ ਵਦੀਆ ਲੱਗਦੈ।
ਅਸੀਂ ਤਾਂ ਖੁਦ ਸਾਈਡ ਤੇ ਇੱਥੇ ਰੱਖੇ ਹੋਏ ਨੇ ਗੇਟ ਦੇ ਬਾਰਲੀ ਸਾਈਡ ਤੇ ਓਧਰ ਫੇਰ ਚੰਗਾ ਲੱਗਦੈ। ਤੇ ਮੈਂ ਫੇਰ ਇੱਕ ਜਿਵੇਂ ਅ ਗਮਲਾ ਫਾਲਤੂ ਮੰਗਾਇਆ ਸੀਗਾ ਜੀਚ ਓ ਸੁਰਾਖ ਨਾ ਹੋਵੇ, ਓ ਫੇਰ ਰਖਿਆ ਮੈਂ ਬਾਰ ਓਥੇ ਮੈਂ ਓਦੇ ਵਿੱਚ ਪਾਣੀ ਪਾ ਕੇ ਬਾਰ ਰੱਖ ਦੇਨੀ ਆਂ। ਹੁਨ ਜਿਵੇਂ ਕੁੱਤੇ-ਬਿੱਲੀਆਂ ਆਂਦੇ ਨੇ, ਮਤਲਬ ਏਨਾਂ ਨੂੰ ਵੀ ਪਾਨੀ ਦੇਨ ਵਾਲਾ ਕੌਨ ਹੈਗਾ ਏ। ਏਨੀ ਗਰਮੀ ਚ, ਓਈ ਓਦਰ ਸਾਡੇ ਘਰਦੇ ਅੱਗੇ ਬੈਠੇ ਰੈਂਦੇ ਨੇ ਓਸ ਚੋਂ ਪਾਣੀ ਪੀਂਦੇ ਰੈਂਦੇ ਨੇ, ਮੈਂ ਰੋਜ਼ ਫੇਰ ਸਵੇਰੇ-ਸ਼ਾਮ ਭਰਦੀ ਆਂ।
ਤੇ ਹੋਰ ਜਨਾ ਅ ਜਾਨਵਰਾਂ ਨੇ ਵੀ ਅਪਨਾ ਕਿੱਥੇ ਜਾਣਾ ਗਰਮੀ ਚ ਵੇਖੋ ਪਾਨੀ ਈ ਲੱਭਦੇ ਨੇ ਓ ਵੀ
ਓ ਤਾਂ ਹੈ ਈ। ਮੈਂ ਤੇ ਓਤੇ ਬਨੇਰੇ ਤੇ ਵੀ ਰੱਖ ਦੇਨੀ ਆ ਥੋੜਾ ਜ ਨਾ ਡੋਂਗਾ ਰੱਖਦੀ ਆ ਇੱਕ ਓਦੇ ਤੇ ਪਾਣੀ ਪਾ ਕੇ ਚਿੜੀਆਂ ਵਗੈਰਾ ਵਾ
ਥੋੜੇ ਪੰਛੀ ਵਗੈਰਾ ਵੀ ਆ ਜਾਂਦੇ ਨੇ।
ਓਨਾ ਵਾਸਤੇ ਵੀ ਰੱਖ ਦੇਨੀ ਆਂ ਤੇ ਨੀਚੇ ਏਥੇ ਏਨਾਂ ਵਾਸਤੇ ਰੱਖ ਦੇਨੀ ਆਂ। ਵੀ ਸਾਨੂੰ ਏਨੀ ਗਰਮੀ ਲੱਗਦੀ ਏ ਤੇ ਐ ਤਾਂ ਵੈਸੇ ਈ ਬਾਰ ਰੈਂਦੇ ਨੇ। ਏਨਾਂ ਨੂੰ ਕਿੰਨੀ ਜਾਦੇ ਲੱਗਦੀ ਹੋਏਗੀ ਐਨਾ।
ਤੇ ਹੋਰ ਏ ਤਾਂ ਹੈ ਈ ਅਪਨਾ ਸਗੋਂ ਚੰਗੀ ਆਦਤਾਂ ਪਾਵਾਂਗੇ ਨਾਲ ਤਾਂ ਈ ਬੱਚੇ ਵੀ ਅੱਗੋਂ ਓਈਓ ਸਿੱਖਦੇ ਨੇ ਫੇਰ
ਐ ਤਾਂ ਹੈ। ਹੁਨ ਸਾਡੀ ਗਲੀ ਦੇ ਜੇੜੇ ਵਿੱਚ ਹੈਗੇ ਨੇ ਨਾ ਓਨਾਂ ਕੁੱਤਿਆਂ ਨੂੰ ਦੇਖ ਕੇ ਨਾ ਐਵੇਂ ਮਤਲਬ ਕਰਦੇ ਨੇ ਪੱਥਰ-ਪੁੱਥਰ ਮਾਰਦੇ ਨੇ ਫੇਰ ਓ ਕੁੱਤੇ ਓਨਾਂ ਦੇ ਪਿੱਛੇ ਪੈਂਦੇ ਨੇ ਤੇ ਸਾਡੇ ਘਰ ਦੇ ਵਿੱਚੋ ਕੋਈ ਵੀ ਐਵੇਂ ਨੀ ਕਰਦਾ ਪ ਪੁਥਰ-ਪੁੱਥਰ ਮਾਰੇ ਬੜੇ ਪਿਆਰ ਨਾਲ ਓਨਾਂ ਨਾਲ ਰੈਂਦੇ।
ਭੈਨ ਜੀ ਵੇਖੋ ਬੱਚੇਆਂ ਨੇ ਹੁਨ ਸਈ ਗੱਲ ਐ ਆਪਨੇ ਘਰਦਿਆਂ ਕੋਲੋਂ ਈ ਸਿੱਖਨੈ ਬੱਚੇਆਂ ਨੇ ਵੀ।
ਓ ਤਾਂ ਹੈ ਈ ਔਰ ਹੁਨ ਸਾਡੇ ਘਰ ਦੇ ਬੱਚੇਆਂ ਨੂੰ ਕੋਈ ਕੁਛ ਨੀ ਕੈਂਦਾ। ਮਤਲਬ ਪਤਾ ਐ ਨਾ ਵੀ ਐਏ ਕੋਈ ਕੁੱਛ ਨੀ ਕਏਗਾ ਸਾਨੂੰ। ਓਨਾਂ ਚ ਨਾ ਅਪਨੇ ਅੰਦਰ ਈ ਇੰਨੀ ਸੈਂਸਿਜ਼ ਹੁੰਦੀਆਂ ਨੇ, ਵੀ ਸਬ ਕੁੱਛ ਪਛਾਨ ਜਾਂਦੇ ਨੇ ਕਿ ਕੌਨ ਕੈਸਾ ਐ ਕਿਸ ਦੀ ਕਿਵੇਂ ਦੀ ਨੀਅਤ ਹੈਗੀ ਏ। ਜੀਦੀ ਨੀਅਤ ਅੱਛੀ ਨੀ ਹੁੰਦੀ ਨਾ ਓਨੂੰ ਆਪਨੇ ਆਪ ਭੋਂਕ ਦੇ ਨੇ ਓ? ਔਰ ਤੁਸੀ ਮੰਨੋਗੇ ਨੀ, ਮਤਲਬ ਮੈਂ ਕਿੱਦਰੇ ਜਾ ਰਈ ਹੋਵਾਂ ਨਾ ਤੇ ਓਥੇ ਮੇਰੇ ਨਾਲ-ਨਾਲ ਜਾਨਗੇ। ਹਾਂਜੀ-ਹਾਂਜੀ ਚਲੋ ਠੀਕ ਐ ਜੀ, ਹਾਂਜੀ-ਹਾਂਜੀ ਠੀਕ ਐ ਜੀ ਓਕੇ ਜੀ, ਸਸ਼੍ਰੀ ਕਾਲ ਜੀ।